ਹੈਲੋ, ਹਾਂਜੀ ਸਸ ਸ੍ਰੀ ਕਾਲ ਜੀ। ਹੋਰ ਕੀ ਹਾਲ ਚਾਲ?
ਬਸ ਵਧੀਆ-ਵਧੀਆ। ਆਵਾਜ਼ ਆ ਰਈ ਐ ਠੀਕ-ਠਾਕ।
ਹਾਂ-ਹਾਂ ਆਵਾਜ਼ ਆ ਰੀ ਏ।
ਚ ਨਾ ਆਵਾਜ਼ ਫਿਰ ਏਦਾਂ ਹੋ ਜਾਂਦੀ ਏ ਨਾ ਕਲੀਅਰ ਨੀ ਹੁੰਦੀ।
ਹਾਂਜੀ-ਹਾਂਜੀ ਓ ਨੈਟਵਰਕ ਪ੍ਰੋਬਲਮ ਆ ਜਾਂਦੀ ਏ ਨਾ। ਕਦੀ-ਕਦੀ ਕਿਤੇ। ਹੋਰ ਕੀ ਹੋ ਰਿਐ? ਬਸ।
ਚਲੋ।
ਠੀਕ ਈ ਠੀਕ ਐ। ਮੰਨੋ ਤਾਂ ਠੀਕ ਐ ਨਾ ਮੰਨੋਂ ਤਾਂ ਕੁੱਛ ਵੀ ਨੀ।
ਹਾਂ ਓ ਤੇ ਹੈ ਈ ਏ।
ਹਾਂ।
ਛੋਟਾ ਮੋਟਾ ਚੱਲਦਾ ਈ ਰੈਂਦੈ, ਜੇ ਸੋਚ ਕੇ ਬੈਠੇ ਰੋ ਦਿਮਾਗ ਇੱਚ ਤੇ ਫੇਰ ਤੇ ਟੈਨਸ਼ਨਾ ਈ
ਨਈ ਓ ਗੱਲ ਨੀ ਐ ਜਿਵੇਂ ਅੱਜ ਆਪਾਂ ਘਰ ਗਏ ਸੀਗੇ ਆਪਣੇ ਓਥੇ ਦੇ ਦੇਖੇ ਹਾਲ ਚਾਲ ਥੋੜੇ। ਥੋੜੇ ਮੇਰੇ ਡੈਡੀ ਠੀਕ ਨੀ ਸੀ ਤਾਂ ਪਤਾ ਲੈਣ ਗਏ ਸੀਗੇ।
ਅੱਛਾ-ਅੱਛਾ।
ਬਸ ਓਈ ਐ। ਤਬੀਅਤ ਇਸ ਤਰ੍ਹਾਂ ਈ ਐ ਹਜੇ ਤਾਂ ਥੋੜਾ ਠੀਕ ਐ। ਥੋੜੀ ਰਿਕਵਰੀ ਹੋ ਰਈ ਐ।
ਅੱਛਾ ਚਲੋ ਵਧੀਆ ਦਵਾਈ ਦਾ ਅਸਰ ਹੋ ਰਿਆ।
ਓਈ ਐ ਨਾ ਆਪਣੇ ਭੈਣ ਭਰਾ ਈ ਨੀ ਦੱਸਦੇ ਹੈਗੇ ਨੇ ਮਾਂ ਪਿਓ ਦਾ ਕੋਈ ਦੁੱਖ ਸੁੱਖ ਆ ਜਾਏ ਤਾਂ ਓ ਸੋਚਦੇ ਨਾਂ ਦੱਸੀਏ ਕਿਸੇ ਨੂੰ ਆਣਾ ਪਏਗਾ। ਜਾਂ ਕੁਛ ਵੀ ਕਹਿ ਲਓ ਜਾਂ ਪਰੇਸ਼ਾਨ ਹੋਨਗੀਆ।
ਹਾਂ ਪਤਾ ਨੀ ਐ ਨਾ ਹੁਨ ਸਭ ਦੇ ਆਪਨੇ-ਅਪਨੇ ਦਿਮਾਗਾਂ ਦੀ ਸੋਚ ਏ ਨਾ ਕੌਣ ਕੀ ਸੋਚ ਕੇ ਕੀ ਰੱਖਦਾ।
ਹੁਣ ਜੇ ਪਤਾ ਲੱਗਿਆ ਸੀ ਕਾਲ ਤੇ ਫੇਰ ਮੈਂ ਕਿਆ ਚਲੋ ਅੱਜ ਦੇਖ ਕੇ ਆਓ ਰੇਆ ਜਾਂਦਾ ਫਿਰ ਮਾਪੇ ਦਾ ਕੁਛ ਸੁਣ ਕੇ ਜਿਨਾਂ ਨੇ ਸਾਨੂੰ ਜ਼ਿੰਦਗੀ ਭਰ ਸਭ ਕੁਛ ਦਿੱਤਾ ਕਰਿਆ ਓਥੇ ਜਾ ਤਾਅ ਹੋਰੀ-ਹੋਰ ਗੱਲਾਂ ਸੁਣਨ ਨੂੰ ਮਿਲਦੀਆਂ ਫਿਰ ਜਾ ਕੇ ਭੈਣ ਭਰਾਵਾਂ ਦੀਆਂ ਕੁਛ ਵੀ
ਕੀ ਗੱਲ ਹੋ ਗਈ ਸਭ ਠੀਕ ਐ ਭਰਾ?
ਠੀਕ ਵੀ ਕਹਿ ਲੋੋ ਨਈ ਵੀ ਐ ਤੇ ਠੀਕ ਵੀ ਐ।
ਓ ਪਤਾ ਏ ਕਿ ਏ ਨਈ, ਨਈ ਅਸਲ ਵਿਚ ਜਿਵੇਂ ਦਰਾਨੀ ਜ ਜੇਠਾਣੀ ਹੁੰਦੀਆਂ ਨੇ ਨਾ ਬਸ ਲੇਡੀਜ਼ ਦੇ ਵਿੱਚ ਅੀ ਥੋੜੀ ਬੋਹਤ ਤੂੰ-ਤੂੰ, ਮੈਂ-ਮੈਂ ਹੋ ਜਾਂਦੀ ਏ।
ਹਾਂ-ਹਾਂ।
ਭਰਾਵਾਂ ਨੇ ਤੇ ਕੀ ਇੱਕ ਦੂਜੇ ਨੂੰ ਕੈਣਾ ਓ ਤੇ ਵਿਚਾਰੇ ਪਿਸਦੇ ਈ ਨੇ। ਨਈ ਓਨਾਂ ਨੇ ਤੇ ਜਨਾਨੀ ਦੀ ਵੀ ਸੁਣਨੀ ਏ ਮਾਂ ਪਿਓ ਦੀ ਵੀ ਸੁਣਨੀ ਏ।
ਦੇਖਿਆ ਜਾਏ ਤਾਂ ਓਦੀ ਸੁਣੋ ਓ ਸੱਚ ਓਦੀ ਸੁਣੋ ਉਹ ਸੱਚ ਬੰਦਾ ਕੀ ਕਰੇ ਦੋਨੋ ਬਸ ਸੱਚੀ ਸਮਝ ਨੀ ਆਦਾ ਏਨਾ ਦਿਮਾਗ ਖਰਾਬ ਹੋ ਜਾਂਦਾ ਨਾ।
ਅੱਛਾ।
ਜਿੱਦਬਾਜ਼ੀਆਂ ਘਰਾਂ ਵਿੱਚ ਨਾ ਜਿੱਦਾਂ ਚੱਲਦੀਆਂ ਨੇ ਬਸ ਕਿ ਮੈਂ ਜ਼ਿਆਦਾ ਕੀਤਾ ਓਨੇ ਘੱਟ ਕੀਤਾ ਓਨੇ ਨੀ ਕੀ ਤਾਂ ਮੈਂ ਕਿਉ ਕਰਾਂ ਐ ਚੀਜ਼ਾਂ ਹੁੰਦੀਆਂ ਨੇ। ਐਸ ਉਮਰ ਚ ਆ ਕੇ ਨਾ ਸੱਸ ਸੌਰਾ ਕੋ ਕਿਸੇ ਨੂੰ ਅੱਛੇ ਨੀ ਲੱਗਦੇ ਸੱਸ ਸੌਰੇ ਦੀ ਚੀਜ਼ਾਂ ਅੱਛੀਆਂ ਲੱਗਦੀਆਂ ਬਸ।
ਐਹੀ ਤਾਂ ਗੱਲ ਐ ਨਾ ਇੱਕ ਇਹ ਮੁੱਦਾ ਬਣਾ ਰੱਖਿਆ ਬਸ ਕਿ ਨੂੰਆ ਨੂੰ ਵੱਡੇ ਬੈਠੇ ਅੱਛੇ ਨੀ ਲੱਗਦੇ ਜਦੋਂ ਵੱਡੇ ਹੁੰਦੇ ਨੀ ਉਦੋਂ ਕਹਿੰਦੇ ਵੱਡੇ ਹੋਣੇ ਚਾਹੀਦੇ ਆ। ਹੁਣ ਹੈਗੇ ਸਾਹਮਣੇ ਤੇ ਜਰੇ ਨੀ ਜਾਂਦੇ ਓਨਾਂ ਕੋਲੋਂ ਮਾੜਾ ਮੋਟਾ ਕੋਈ ਦੁੱਖ ਤਕਲੀਫ਼ ਆ ਜਾਏ ਕੁਛ ਤਾਂ ਪਰੇਸ਼ਾਨੀ ਆ ਜਾਂਦੀ ਆ। ਹੁਣ ਮੈਨੂੰ ਕਰਨਾ ਪਏਗਾ। ਤਾਂ ਹੁਣ ਮੈਨੂੰ ਕਰਨਾ ਪਏਗਾ। ਐ ਨੀ ਪਤਾ ਹੀ ਕੋਹੀ ਮਾਂ ਪਿਓ ਐ ਸਾਰੇ ਬੱਚਿਆਂ ਨੂੰ ਸਾਰੇ ਬੱਚਿਆਂ ਦਾ ਕਰਦੇ ਹੈਗੇ ਨੇ
ਓਨਾਂ ਨੂੰ ਆਪਣੇ ਮਾਂ ਪਿਓ ਮਾਂ ਪਿ ਪਿਓ ਲੱਗਦੇ ਨੇ ਨਾ ਸੱਸ ਸੋਹਰਾ ਨੀ ਮਾਂ ਪਿਓ ਲੱਗਦੇ ਨਾ ਚੱਲ ਲੈਣਾ ਸਭ ਕੁੱਛ ਸੱਸ ਸਹਰੇ ਕੋਲੋਂ ਐ ਰਹਿਣਾ ਓਨਾਂ ਦੇ ਘਰਾਂ ਚ ਐ ਓ ਪਾਲਣਾ ਓਨਾਂ ਦਾ ਓਨਾਂ ਦੇ ਮੁੰਡੇ ਦੀ ਕਮਾਈਆਂ ਤੇ ਰਹਿਣਾ। ਪਰ ਓਈ ਬੁਰੇ ਲੱਗਦੇ ਨੇ ਓਨਾਂ ਨੂੰ।
ਓਹੀ ਨਾ ਕੁਛ ਤਾਂ ਕਹਿ ਲ ਚਲੋ ਅਗਲੀਆਂ ਆ ਕੇ ਐਵੇਂ ਦੀਆਂ ਬਣਾ ਦਿੰਦੀਆਂ। ਕੁੱਛ ਕਹਿ ਲਓ ਕਿ ਕੁਦਰਤ ਕਿ ਇਹ ਹੋ ਜਾਂਦਾ ਹੈ। ਹੁਣ ਕੀ ਬੰਦਾ ਕਈ ਲੋਕਾਂ ਨੇ ਦੇਖਿਆ ਕਿ ਚਲੋ, ਬੱਚੇ ਵੀ ਜਿਹੜੇ ਹੁੰਦੇ ਨੇ ਮੁੰਡਿਆਂ ਦੇ ਵਿਆਹ ਹੁੰਦੇ ਨੇ। ਅਛੀ ਗੱਲ ਏ। ਸਾਰੇ ਇੱਕੋ ਵਰਗੇ ਨਹੀਂ ਹੁੰਦੇ ਕੋਈ ਬਹੁਤ ਅੱਛੇ ਵੀ ਹੁੰਦੇ ਨੇ ਦੋਨਾਂ ਪਾਸੇ ਬੈਲੈਂਸ ਰੱਖ ਕਹਿਂਦੇ ਨੇ, ਮਾਂ ਨੂੰ ਮਾਂ ਦੀ ਜਗ੍ਹਾ ਤੇ, ਜਨਾਨੀ ਨੂੰ ਜਨਾਨੀ ਦੀ ਜਗ੍ਹਾ ਤੇ ਏਦਾਂ ਦੇ ਵੀ ਹੈਗੇ ਨੇ ਐਸੀ ਗੱਲ ਨੀ ਹੈ, ਲੇਕਿਨ ਬਸ ਇਹੀ ਹੈ ਨਾ, ਬਹੁਤ ਘੱਟ ਹੈ ਨਾ। ਉਹ ਤਾਂ ਘਰ ਬਹੁਤ ਹੀ ਘੱਟ ਹੈ। ਅੱਛਾ ਬਸ, ਜਿੱਦਬਾਜ਼ੀ ਚੱਲਦੀਆਂ ਹੈਗੀਆਂ, ਜਿਦਾਂ ਦੇ ਵਿੱਚ ਆਪਣਾ ਛੋਟੀਆਂ- ਛੋਟੀਆਂ ਗੱਲਾਂ, ਛੋਟੀਆਂ- ਛੋਟੀਆਂ ਗੱਲਾਂ, ਉਹਨੇ ਐਵੇਂ, ਉਹਨੇ ਐਵੇਂ। ਬਸ। ਕਰ- ਕਰਾ ਕੇ ਤਾਂ ਆਪਣੇ, ਗ੍ਰਸਥਤੀ ਨੂੰ ਉਹ ਕਰ ਦਿੱਤਾ ਹੈਗਾ। ਭਰਾਵਾਂ- ਭਰਾਵਾਂ ਚ' ਵੀ ਉਹ ਕਰ ਦਿੰਦੇ ਹੈਗੇ ਨੇ ਅੱਜ ਕੱਲ੍ਹ, ਹੋਰ ਦਿਮਾਗ ਇੰਨਾ ਪਰੇਸ਼ਾਨ ਹੋ ਜਾਂਦਾ। ਸਾਰਾ ਦੇਖ ਕੇ ਵੀ, ਬੱਸ ਓਹੀ ਦੋ ਘੜੀਆਂ ਜਾਈਏ। ਤੇ ਚਲੋ, ਦਿਲ ਤਾ ਕਰਦਾ, ਕਦੀ- ਕਦੀ ਜਾਓ, ਭੱਜ ਕੇ ਜਾਓ, ਆਪਣੇ ਉਹੀ
ਹਾਂ, ਤੇ ਹੋਰ ਕਿੱਥੇ ਜਾਣਾ ਹੁੰਦਾ। ਕੁੜੀਆਂ ਨੇ, ਇੱਕ ਪੇਕੇ ਹੀ ਹੈ।
ਉਹੀ ਆ, ਆਪਾਂ ਤਾਂ ਹਮੇਸ਼ਾ ਕੁਛ ਕਹਿੰਦੇ ਵੀ ਨੀ ਉਹਨਾਂ ਨੂੰ ਅੱਜ ਤੱਕ ਜਾ ਕੇ ਵੀ ਏਦਾਂ ਕਰੋਂ। ਸਾਡੀ ਤਾਂ ਮਾਂ ਨੇ ਵੀ ਕੋਈ ਸੁੱਖ ਨੀ ਦੇਖਿਆ ਸਾਰੀ ਜ਼ਿੰਦਗੀ। ਕਰਦੀ ਰਹਿ ਗਈ ਬੱਚਿਆਂ ਦਾ, ਫੇਰ ਆਪਣੇ ਮੁੰਡਿਆਂ ਦਾ, ਨੂਆਂ ਦਾ ਕਰਦੀ ਰਹਿ ਗਈ, ਉਹਨੂੰ ਵੀ ਸੁਖ ਨਾ ਮਿਲਿਆ। ਹੁਣ ਅੱਗੇ ਚੱਲ ਪਿਓ ਨੂੰ ਮਿਲ ਰਿਹਾ, ਤਾਂ ਫੇਰ ਬਸ ਉਹੀ ਹੈ। ਮਿਲ ਰਿਹਾ ਤਾਂ ਹੋਰ ਹੀ ਹੋਰ, ਬਸ।
ਜੀ ਉਂਦੀ ਏ ਦਰਾਣੀ- ਜੇਠਾਣੀ ਦੀ, ਕਿ ਇੱਕ ਆਪਣੇ ਆਪ ਪਿੱਛੇ ਹੀ ਰਹਿ ਰਹੀ ਏ, ਤੇ ਇੱਕ ਨੂੰ ਕਰਨਾ ਪੈਂਦਾ ਹੈ। ਉਹ ਕਹਿੰਦੀ ਹੈ, ਕਿ ਉਹ ਬਾਹਰ ਕਿਉਂ ਜਾ ਰਹੀ ਏ, ਉਹ ਕਿਉਂ ਨੀ ਸਾਂਭ ਰਹੀ, ਮੈਂ ਇਕੱਲੀ ਕਿਉਂ ਦੇਖ
ਹਾਂ। ਇਹੀ ਗੱਲ ਹੈ, ਪਰ ਇਹ, ਇਹ ਸਾਡੇ ਘਰ ਚ' ਨੀ, ਮੈਂ ਆਪਣੇ ਘਰ ਦੀ ਗੱਲ ਨੀ ਅ ਸਾਡੇ ਇੱਥੇ, ਜਿੱਥੇ ਅਸੀਂ ਰਹਿਨੇ ਆਂ, ਪੜੋਸੀ, ਇਹ ਪੜੋਸੀਆਂ ਦੇ ਘਰ ਵੀ ਇਹੀ ਜਿੱਦਬਾਜੀ ਚੱਲ ਰਹੀ ਹੈ, ਬੜੀ ਤਗੜੀ।
ਇਹ ਸਿਰਫ ਲੇਡੀਜ਼, ਲੇਡੀਜ਼ ਨੂ ਈ ਥੋੜਾ ਲੱਗਦਾ ਹੈ ਨਾ, ਜਿਵੇ ਦਰਾਣੀ ਜੇ
ਹਾਂ, ਹਾਂ, ਹਾਂ, ਹਾਂ, ਐ ਸਹੀ ਕਹਿ ਰਿਉ ਤੁਸੀਂ! ਪਤਾ ਕਿਉਂ? ਕਿਉਂਕਿ, ਜਿਹੜੇ ਸਾਡੇ ਪੜੋਸੀ ਉਹ, ਓ ਉੱਥੇ ਮੈਂ ਦੋਨਾਂ ਨੂੰ ਦੇਖਿਆ ਭਰਾਵਾਂ ਨੂੰ, ਚੂ ਵੀ ਨੀ ਕਰਦੇ, ਜਾਣ ਵਾਸਦੀ ਦੋਨਾਂ ਭਰਾਵਾਂ ਦੀ, ਦਰਾਣੀ- ਜਠਾਣੀ ਇੱਕ ਦੂਜੇ ਨੂੰ ਦੇਖ ਕੇ ਰਾਜੀ ਨੀ। ਪਤਾ ਨੀ ਕੀ ਰੀਤ ਆ ਗਈ ਹੈ, ਸਮਝ ਨੀ।
ਕੇ ਫੇਰ ਆਦਮੀਆਂ ਨੂੰ ਵੀ ਚੁੱਪ ਰਹਿਣਾ ਪੈਂਦਾ, ਫੇਰ ਭਰਾ ਵੀ ਨੀ ਆਪਸ ਵਿੱਚ ਬੋਲ ਪਾਉਂਦੇ।
ਉਹ, ਉਹੀ ਹੈ ਨਾ ਉਹ ਦੋਨੋ ਪਾਸੇਓ ਪਿਸਦੇ ਹੈ। ਬਸ, ਹੁਣ ਥੋੜਾ ਭਰਾ ਥੋੜਾ ਜਿਹਾ ਹੈਗਾ ਏਦਾਂ ਦਾ ਚਲੋ ਛੋਟਾ। ਉਹ ਫੇਰ ਥੋੜਾ ਜਿਹਾ ਕਰਦਾ ਵੀ ਹੈ, ਤੇ ਫੇਰ ਹੁਣ ਉਹ, ਉਹਦੇ ਕੋਲ ਜਿੰਨਾ ਹੁੰਦਾ ਉਹ ਕਰਦਾ ਵੀ ਹੈ, ਫੇਰ ਉਹ ਜਨਾਨੀ ਥੋੜੀ ਜਿਹੀ ਐਵੇਂ ਵਧੀਆ। ਬੋਲ ਪੜਾ ਕੇ ਮੈਂ ਕੀਤਾ, ਮੈਂ ਕੀਤਾ, ਮੈਂ ਕੀਤਾ, ਬਸ ਮੈਂ ਚ' ਹੀ ਰਹਿ ਗਈ ਉਹ ਤਾਂ।
ਉਹ ਫੇਰ ਸੁਣਨ ਵਾਲਿਆਂ ਨੂੰ ਅੱਛਾ ਨੀ ਲੱਗਦਾ, ਅਗਲਿਆਂ ਨੂੰ ਲੱਗਦਾ ਕਿ ਮੈਂ ਬੋਝ ਬਣ ਰਿਹਾ ਵਾਂ ਇਹਨਾਂ ਤੇ।
ਹਾਂ।
ਮੈਂ, ਮੇਰੇ ਕਰਕੇ ਖਰਚੇ ਜਾਦਾ ਹੋ ਰਹੇ ਨੇ, ਉਹ ਫੇਰ ਸੁਣਾਓਗੇ ਤੇ ਫੇਰ ਵੱਡਿਆਂ ਨੂੰ ਤੇ ਐਹੀ ਲੱਗੇ ਲੱਗੇਗਾ ਨਾ। ਅਗਲੇ ਫੇਰ ਅਪਣੇ ਆਪ ਹੀਚੀ ਦੁਖੀ ਵੀ ਹੁੰਦੇ ਨੇ ਕੇ ਨੀ ਸਕਦੇ ਅਗਲੇ ਕੁਛ ਨੀ ਹੈ।
ਉਹ ਹੀ ਹੈ ਨਾ, ਇੱਕ ਸੋਨਣ ਵਾਲਾ, ਇੱਕ ਕਰਣ ਵਾਲਾ।
ਕੁਛ ਚੱਲ ਰਿਹਾ ਹੋਏਗਾ ਵਿਚਾਰਿਆਂ ਦੇ, ਜੇ ਇਹਨਾਂ ਦੇ ਸਾਹਮਣੇ, ਇਨਾ ਕੇ ਬੰਦਾ ਕੋਈ ਵੀ ਬੋਲੇਗਾ। ਕਿ ਮੈਂ ਕਰਦੀ ਆ, ਮੈਂ ਦੇ ਰਹੀ ਆ, ਮੈਂ ਦੇ ਕੇ ਆਈ ਆ, ਹੁਣ ਇਹ ਸੋਚੋ ਨਾ ਕਿ ਉਹਨਾਂ ਦੇ ਦਿਲ ਤੇ ਕੀ ਬੀ
ਹੁਣ ਛ, ਉਹਨਾਂ ਦੇ ਦਿਲ ਤੇ ਕੀ ਸਾਡੇ ਦਿਲ ਤੇ ਕੀ ਬੀਤੀ ਐ, ਹੁਣ ਜੀ ਕਰੇਗਾ, ਅਗਲੀ ਵਾਰੀ ਜਾ ਕੇ ਉਹਨਾਂ ਦੀ ਰੋਟੀਆਂ ਖਾਈਏ ਯਾ ਕੁਛ ਆ, ਹੁਣ ਤਾਂ ਅਗਲੀ ਵਾਰੀ ਬਾਬਾ ਸੁੱਖ ਰੱਖੇ ਉਹ ਟਾਈਮ ਵੀ ਆਏਗਾ ਦੇਖੀਂ, ਜ਼ਿੰਦਗੀ 'ਚ ਕਦੀ। ਤਰਸਣਗੇ ਬਲਾਨ ਨੂੰ ਕਿ ਆ ਕੇ ਰੋਟੀ ਖਾਓ, ਆਪਣੀ ਰੋਟੀ ਨਾਲ ਹੀ ਆਪਣਾ ਤਾ ਦਿਲ ਹੈਗਾ ਏ ਕਿ, ਜਾ ਕੇ ਉੱਥੇ ਰੋਟੀ ਵੀ ਨਾਲ ਲੈ ਕੇ ਜਾਓ, ਜਦ ਤੱਕ ਮਾਂ ਸੀਗੀ ਅਸੀਂ ਤਾਂ ਰੋਟੀਆਂ ਨਾਲ ਈ ਲੈ ਕੇ ਜਾਂਦੇ ਸੀ। ਕਦੀ ਉਹਨਾਂ ਨੂੰ ਕਿਹਾ ਈ ਨੀ ਕਿ, ਸਾਨੂੰ ਕੋਈ ਰੋਟੀ ਦੀ ਬੁਰਖੀ ਵੀ ਦਵੇ। ਅਸ ਤਾਂ ਏਦਾਂ ਦੇ ਬੰਦੇ ਆ, ਅਹੀ ਤਾਂ ਕੁਛ ਕਹਿੰਦੇ ਈ ਨੀ ਜਾ ਕੇ। ਫੇਰ ਵੀ ਪਤਾ ਨੀ ਆਪਣੇਂ ਆਪ ਕੀ ਉਹਨਾ ਨੂੰ ਕੀ ਹੈ ਕੀ ਨਹੀਂ, ਇੱਕ ਪਿਓ ਨੂੰ ਨੀ ਰੱਖ ਸਕਦੇ
ਕਈ ਵਾਰ ਪਤਾ ਕਿ, ਬੰਦੇ ਦੇ ਦਿਮਾਗ ਵਿੱਚ ਕੋਈ ਡਿਪ੍ਰੈਸ਼ਨ ਵੀ ਆ ਜਾਂਦਾ ਐ। ਉਹ ਆਪਣੇ ਆਪ, ਆਪਣੇ ਵਸ 'ਚ ਨੀ ਆਉਂਦਾ, ਉਲਟੀ ਸਿੱਧੀ ਗੱਲਾਂ ਵੀ ਕਰਨ ਲੱਗ ਜਾਂਦਾ ਏ। ਕਈ ਵਾਰ ਏਦਾਂ ਵੀ ਹੁੰਦੇ, ਜਨਾਨੀ ਕਈ ਵਾਰ ਜਿਵੇਂ ਕਿਸੇ ਨੂੰ ਕੋਈ ਡਿਪ੍ਰੈਸ਼ਨ ਹੋ ਜਾਂਦਾ ਐ ਨਾ, ਹੁਣ ਪਤਾ ਤੇ ਚੱਲ ਜਾਂਦਾ
ਹੋਰ ਗੱਲਾਂ ਤੇ ਕੱਢ
ਹਾਂ। ਜਿਵੇਂ ਕੋਈ ਹੋਰ ਗੁੱਸਾ ਹੋਵੇ, ਕਿਸੇ ਹੋਰ ਗੁਲ ਗੱਲ ਤੇ ਕੱਡ ਦਿੱਤਾ। ਗੁੱਸੇ ਵਿੱਚ ਬੋਲ ਦਿੱਤਾ, ਲੇਕਿਨ ਸੁਣਨ ਵਾਲੇ ਨੂੰ ਤੇ ਚੁੱਭ ਜਾਂਦੀਆਂ ਨੇ ਨਾ ਗੱਲਾਂ, ਉਹਨੂੰ ਤੇ ਨੀ ਪਤਾ ਨਾ ਕਿ ਵੀ ਅਗਲੇ ਦੇ ਦਿਲ 'ਚ ਕੀ ਐ। ਕਿਉਂ ਏਦਾਂ ਬੋਲਦੇ ਆ, ਕਈ ਵਾਰ
ਅੱਛਾ-ਅੱਛਾ, ਏ ਨੀ ਕਿ ਉਹ ਹਮੇਸ਼ਾ ਐਵੇਂ ਰਹਿੰਦੀ ਐ। ਕਦੀ ਸਈ ਵੀ ਰਹਿੰਦੀ ਐ, ਓ, ਉਹ ਉਸ ਫਿਰ ਏਸ ਬੰਦੇ ਨੂੰ ਇਹ ਨੀ ਡਿਪ੍ਰੈਸ਼ਨ ਨੀ ਕਹਿੰਦੇ ਸਾਈਕੋ ਕਹਿੰਦੇ ਆ, ਸਾਡੇ ਘਰਾਂ, ਚ ਵੀ ਹੈਗੇ ਐਹ ਜੇ ਬੰਦੇ ਕਾਫ
ਉਹ ਆਪਣੇ ਮੂਡ ਦੇ ਹਿਸਾਬ ਨਾਲ ਚੱਲਦੇ ਨੇ, ਉਹ ਦੂਜੇ ਦਾ ਸਾਹਮਣੇ ਵਾਲੇ ਦਾ ਨੀ ਦੇਖਦੇ ਕਿ ਉਹਨੂੰ ਵੀ ਕੁੱਝ ਬੁਰਾ ਲੱਗੇਗਾ ਜਾਂ ਇਹ ਚੀਜ਼ ਗ਼ਲਤ ਐ, ਮੈਨੂੰ ਏਦਾਂ ਨੀ ਬੋਲਣਾ ਚਾਹੀਦਾ।
ਗੱਲ ਸਮਝ ਆ ਜਾਏ ਸਾਰਿਆਂ ਨੂੰ ਤਾਂ ਫੇਰ, ਨਾ ਬੰਦਾ ਕੋਈ ਸਾਈਕੋ ਹੋਵੇਗਾ ਤੇ ਨਾ ਬੰਦਾ ਕੋਈ ਡਿਪਰੈਸ਼ਨ 'ਚ ਜਾਏਗਾ।
ਤੇ ਉਹ ਠੀਕ ਰਹੇਗੀ, ਆਪਣਾ ਮੂਡ ਖ਼ਰਾਬ ਐ ਤੇ ਉਹ ਫੇਰ ਏਦਾਂ ਦੂਜਿਆਂ ਦੇ ਨਾਲ ਵੀ ਏਦਾਂ ਕਰੇਗਾ, ਉਹ ਦੂਜਿਆਂ ਦਾ ਨੀ ਸੋਚਦੇ ਨਾ ਆਪਣੇ ਹਿਸਾਬ ਨਾਲ ਈ ਚੱਲਦੇ ਆ, ਕੁਛ ਹੁੰਦੇ ਨੇ ਏਦਾਂ ਦੇ ਬੇਵਕੂਫ, ਕਹਿ ਲੋ ਇਹਨਾਂ ਨੂੰ ਤੇ ਇਦਾਂ ਦੀਆਂ ਦੀ ਗ ਗੱਲਾਂ ਨੂੰ ਸੁਣ ਕੇ ਉਹ ਨੀ ਕਰੀਦਾ। ਕੋਈ ਫਾਇਦਾ ਨੀ ਆਪਣੇ ਦਿਮਾਗ 'ਚ ਰੱਖਣ ਦਾ
ਕਰੀ ਦਾ ਤਾਂ ਨਹੀਂ ਏ, ਇੱਕ-ਦੋ ਦਿਨ ਤਾਂ ਜਦ ਆਓ ਉੱਥੋਂ ਦੀ ਇੱਕ-ਦੋ ਦਿਨ ਤੱਕ ਤਾਂ ਦਿਮਾਗ ਖ਼ਰਾਬ ਰਹਿੰਦਾ
ਖ਼ਰਾਬ ਤੇ ਐਂਦਾ ਈ ਏ, ਉਹ ਤੇ ਹੈ ਈ ਏ, ਕਿ ਸਾਡੇ ਮਾਂ-ਪਿਓ ਨਾਲ ਕੀ ਕੁੱਛ ਪਿੱਛੋਂ ਕਰਦੇ ਹੋਣਗੇ, ਕੀ ਕੁਛ ਬੋਲਦੇ-ਸੁਣਾਉਂਦੇ ਹੋਣਗੇ, ਉਹ ਤੇ
ਉਹ ਤਾਂ ਕਦੀ ਕੁਛ ਕਹਿੰਦੇ ਈ ਨੀ ਵਿਚਾਰੇ, ਉਨੇ ਤੇ ਉਹਨਾਂ ਨੂੰ ਤਾਂ ਕਦੀ ਨਾ ਉਹਨੂੰ, ਨਾ ਉਹਨੂੰ ਕਦੀ ਕੁਛ
ਨ‌ਈਂ-ਨ‌ਈਂ ਜਿਵੇਂ ਹੁਣ ਜੇ ਸਾਡੇ ਸਾਮਣੇ ਜੇ ਸਾਡੇ ਸਾਹਮਣੇ ਕੁਛ ਬੋਲ ਦਿੱਤਾ ਉਹਨਾਂ ਨੇ, ਭਰਜਾਈਆਂ ਨੇ ਤੇ ਮੈਂ ਮਾਂ-ਪਿਓ ਬਾਰੇ ਤੇ ਸਾਡੇ ਦਿਮਾਗ 'ਚ ਤੇ ਐ ਈ ਰਹੇਗਾ ਨਾ ਕਿ ਸਾਡੇ ਪਿੱਛੋਂ ਵੀ ਉਹਨਾਂ ਨੂੰ, ਕਿੰਨਾ ਹੀ ਕੁੱਛ ਸੁਣਾਉਂਦੇ-ਬੋਲਦੇ ਹੋਣਗੇ। ਉਹੀ ਤੇ, ਤਾਂ ਈ ਤੇ ਫਿਰ ਕੁੜੀਆਂ ਦਾ ਦਿਮਾਗ ਫਿਰ ਟੈਸ਼ਨ ਰੈਂਦੀ ਐ ਨਾ ਕਿ ਸਾਡੇ ਮਾਂ-ਪਿਓ ਨਾਲ ਕੀ ਕੁਛ ਹੀ ਕਰ ਰਹੇ ਨੇ ਆ।
ਇਹੀ ਤਾਂ ਗੱਲਾਂ ਨਾ ਅੱਜ-ਕੱਲ ਦੀਆਂ ਬਸ ਪੇਸ਼ੈਂਸ ਖਤਮ ਹੋ ਗਏ, ਸਬਰ ਖਤਮ ਹੋ ਗਏ ਜ਼ਿੰਦਗੀ ਦੇ ਸਾਡਾ ਸਾਨੂੰ ਦੇਖੋ, ਅਸੀਂ ਐਨੇ ਸਾਲ ਹੋਗੇ ਜੁਆਇੰਟ ਫੈਮਿਲੀ ਹੈ ਸਾਡੀ
ਜਾਂਦਾ ਕੁਛ ਕਰਨਾ ਨੀ ਪੈਂਦਾ ਨਾ ਓਨਾਂ ਦੇ ਅੰਦਰ ਆਕੜ ਆਂਦੀ ਏ। ਓਨਾਂ ਨੂੰ ਕੁਛ ਕਰਨਾ ਨੀ ਪਿਆ ਆਪਣੇ ਜੋਗਾ ਓਨਾਂ ਨੂੰ ਸਭ ਕੁਛ ਬਣਾ ਬਣਾਇਆ ਮਿਲ ਗਿਆ।
ਉਹੀ ਹੈ ਨਾ ਸ਼ੁਰੂ ਤੋਂ ਇੱਕ ਚੀਜ਼ ਵੀ ਖਰੀਦੀ ਹੁੰਦੀ ਨਾ ਕਰਦੀ ਅੱਜ ਨੂੰ ਤਾਂ ਪਤਾ ਲੱਗ ਜਾਂਦਾ। ਇੱਕ ਚੀਜ਼ ਵੀ ਕਿਤੇ ਬਣਾਈ ਹੋਵੇ ਕਦੀ ਨੀ ਸਭ ਕੁੱਛ ਮਿਲ ਗਿਆ ਨਾ ਬਣਿਆ ਬਣਾਇਆ ਮਾਂ ਨੇ ਸਭ ਕੁਛ ਲੈ ਕੇ ਦੇ ਕੇ ਗਈ ਆ ਅੱਜ ਓਦੀ ਕਦਰ ਨੀ ਐ ਬਸ
ਗੱਲਾਂ-ਗੱਲਾਂ 'ਚ ਸੁਣਾ ਰਹੀ ਸੀਗੀ ਕਿ ਮਿੰਟੂ ਹੋਰਾਂ ਨੂੰ ਦੇਖੋ। ਆਪਣੇ ਸਿਰ ਤੇ ਮਕਾਨ ਲੈ ਰਏ ਨੇ ਨਾ ਕਿੱਦਾਂ-ਕਿੱਦਾਂ ਕਿੱਥੇ-ਕਿੱਥੇ ਧੱਕੇ ਖਾ ਰਹੇ ਨੇ ਇੱਕ ਲੈਣ ਤੋਂ ਬਾਅਦ ਵੀ ਓ'ਚ ਜਾ ਨੀ ਸਕੇ ਫਿਰ ਦੁਬਾਰਾ ਲਿੱਤਾ ਤੇ ਕਿੱਥੇ ਜਾ ਕੇ ਲਿੱਤਾ ਕਿੰਨੀ ਅੰਦਰ ਜਾ ਕੇ। ਹਾਂ ਸਾਨੂੰ ਜਗਾਂ ਤੇ ਨਾ ਕਿਤੇ ਜਾਣਾ ਪਵੇ ਤਾਂ ਮਾਂ ਮਰਦੀ ਮਰਦੀ ਵੀ ਤੁਹਾਡੇ ਜੋੋਗਾ ਕਰਕੇ ਗਈ ਹੈ।
ਉਹ ਕੋਈ ਫਾਇਦਾ ਨੀ ਐ ਇਹੋ ਜੇ ਬੰਦਿਆਂ ਨੂੰ ਕਿੰਨਾ ਮਰਜੀ ਕੁਛ ਕਹਿ ਲਓ ਉਸ ਟਾਈਮ ਤੇ ਤਾਂ ਹਾਂਜੀ ਅੱਛਾ ਜੀ। ਓ ਜੇੜੇ ਹੁੰਦੇ ਆ ਨਾ ਇਹੋ ਜਿਹੇ ਓਨਾ ਨੂੰ ਕੁਛ ਸਮਝ ਨੀ ਆਂਦਾ। ਅਜੇ ਤਾਂ ਭਾਵਾਂ ਜਿੰਨੀ ਮਰਜ਼ੀ ਆਪ ਬੀਤੀ ਹੋ ਜਾਉ ਨਾ। ਤਾਂ ਵੀ ਨੀ ਸਮਝ ਆਂਦੀ ਐਨੀ ਗੱਲ ਏਨਾਂ ਨੂੰ। ਹੂੰ।
ਚਲੋ ਠੀਕ-ਠਾਕ ਚਲ ਰਏ ਆ।
ਓਨਾਂ ਨੂੰ ਵੀ ਖੈਰ ਪਾਵੇ ਅਸੀਂ ਤਾਂ ਕੈਹਦੇ ਹਾਂ ਹਮੇਸ਼ਾ ਸਾਰੇ। ਰਾਜੀ ਖੁਸ਼ੀ ਰੈਣ ਆਪਣੇ ਘਰਾਂ 'ਚ ਅਸੀਂ ਤਾਂ ਕੁਛ ਮੰਗਦੇ ਈ ਨੀ ਜਾ ਕੇ। ਆਪ ਹੀ ਸਈ ਰੈਣ ਆਪਣੇ ਘਰਾਂ 'ਚ ਸਾਨੂੰ ਕੁਛ ਨੀ ਚਾਈਦਾ ਸਾਨੂੰ ਤਾਂ ਦੋ ਬੋਲ ਚਾਈਦੇ ਆ ਓ ਵੀ ਨੀ ਜੇ ਮੱਥੇ ਤੇ ਵੱਟ ਪਾਲੋਗੇ ਅਗਲੀ ਵਾਰੀ ਓ ਵੀ ਸੋਚ ਕੇ ਜਾਵਾਂਗੇ।
ਅੱਗੇ ਬੜਾ ਅੱਜਕੱਲ ਕਿਸੇ ਕੋਲ ਟਾਈਮ ਪਿਆ ਕਿਤੇ ਜਾਣ ਦਾ।
ਹਾਂਜੀ, ਚਲੋ ਠੀਕ ਐ ਓਕੇ ਸਸ ਸ਼੍ਰੀ ਅਕਾਲ।